ਹੈਲੋ ਹਾਂ ਹਾਂਜੀ ਕੈਸੇ ਹੋ ਜੀ ਹੈਲੋ
ਹਾਂਜੀ ਹਾਂਜੀ
ਆ ਰਹੀ ਆ ਵਾਜ
ਹਾਂਜੀ ਹੁਨ ਆ ਰਹੀ ਏ ਜੀ
ਕਿੱਥੋਂ ਜੀ
ਹੈਲੋ ਹਾਂਜੀ
ਹੈਲੋ ਹੋਰ ਕਹਾ ਸੇ ਹੋ ਜੀ ਆਪ
ਮੈਂ ਤਾਂ ਜੀ ਲੁਧਿਆਣੇ ਤੋਂ ਹਾਂ ਤੁਸੀਂ
ਮੈਂ ਹਰਿਆਣਾ ਤੋਂ ਜੀ
ਅੱਛਾ ਜੀ ਹਰਿਆਣੇ ਤੋਂ ਬੋਲ ਰ ਹੋ ਠੀਕ ਹੈ ਜੀ ਤੇ ਕੀ ਕਰਦੇ ਹੋ ਜੋਬ ਕਰਦੇ ਹੋ
ਨਹੀਂ ਨਹੀਂ ਨਹੀਂ ਯੂਟੈਂਸਿਲ ਦੀ ਮਤਲਬ ਫੈਕਟਰੀ ਹੈਗੀ ਸਾਡੀ
ਅੱਛਾ ਜੀ ਆਪਣਾ ਬਿਜਨਸ ਹੀ ਹੈ ਠੀਕ ਹੈ ਜੀ ਠੀਕ ਹੈ ਤਾਂਹੀ ਟੋਪਿਕ ਤੁਹਾਡਾ ਬਿਜਨਸ ਹੈ
ਹਾਂਜੀ ਹਾਂਜੀ ਤਾਂ ਹੀ
ਹਾਂ ਮੈਂ ਤਾਂ ਹਲੇ ਦੋ ਸਾਲ ਹੋਏ ਮੇਰੀ ਮੈਰਿਜ ਨੂੰ ਮੇਰਾ ਬੇਟਾ ਬਹੁਤ ਛੋਟਾ ਤੇ ਮੈਂ ਜੋਬ ਜੋਬ ਕੁਛ ਨੀ ਕਰਦੀ ਵਿਆਹ ਤੋਂ ਪਹਿਲੇ ਤਾਂ ਮੈਂ ਕੀਤੀ ਹੋਈ ਹੈ ਦਸ ਸਾਲ ਦਸ ਤੋਂ ਵੀ ਜ਼ਿਆਦਾ ਹੀ ਕੀਤੀ ਹੈ ਦਸ ਤੋਂ ਪੰਦਰਾਂ ਸਾਲ
ਅੱਛਾ ਅੱਛਾ ਕਿਹੜੀ ਬੇਸਿਕ ਤੇ ਕੀਤੀ ਸੀ
ਮੈਂ ਐਡਮੀਨ ਐਚ ਚਾਰ ਚ ਕੀਤੀ ਹੋਈ ਹੈ
ਅੱਛਾ
ਹਾਂਜੀ
ਫਿਰ ਤੁਹਾਨੂੰ ਉਹ ਅੱਛਾ ਉਸ ਮੈਰਿਜ ਤੋਂ ਬਾਅਦ ਨਹੀਂ ਕੀਤੀ ਤੁਸੀਂ
ਮੈਰਿਜ ਤੋਂ ਬਾਅਦ ਫਿਰ ਹੁਣ ਮੈਰਿਜ ਦੋ ਸਾਲ ਹੋਇਆ ਬੇਟਾ ਬਹੁਤ ਛੋਟਾ ਹਲੇ ਮੇਰਾ ਹੁਣ ਤਾਂ ਹੀ ਮੈਂ ਫਿਰ ਘਰ ਕੋਈ ਕੰਮ ਦੇਖ ਰਹੀ ਹਾਂ। ਦੇਖਦੇ ਹਾ
ਹ ਹਾਂਜੀ, ਹਾਂਜੀ
ਹੋਰ ਆਪਣਾ ਦੱਸੋ ਬਿਜਨਸ ਬੁਜਨਸ ਬਾਰੇ ਕਿੱਦਾਂ ਹੈ ਬਿਜਨਸ ਸਹੀ ਰਹਿੰਦਾ ਕਿ ਜੋਬ ਸਹੀ ਰਹਿੰਦੀ ਹੈ।
ਦੇਖੋ ਆਪਣੇ ਤੇ ਡਿਪਾਰਟਮੈਂਟ ਆਪਣੇ ਤੇ ਹੈਗਾ ਉਹ ਤੇ ਜਿਵੇਂ ਤੇ ਪਿੱਛੇ ਬੈਕਅੱਪ ਜ਼ਿਆਦਾ ਚਾਹੀਦਾ ਹੈ।
ਬਿਜਨਸ ਲਈ ਤਾਂ ਜੀ ਚਾਹੀਦਾ ਹੀ ਆ ਉਹ ਤਾਂ ਚਾਹੇ ਕੋਈ ਵੀ ਤੁਸੀਂ ਲੈਲੋ ਛੋਟਾ ਮੋਟਾ ਵੀ ਕੋਈ ਖੋਲਣ ਦੀ ਸੋਚ ਲੋ ਕੋਈੁ ਦੁ ਦੁਕਾਨ ਵੀ ਖੋਲਲੋ ਤਾਂ ਉਹਦੇ ਲਈ ਇਹ ਬੈਕਅੱਪ ਤਾਂ ਚਾਹੀਦਾ ਹੀ ਹੈ
ਹਾਂ ਜੋ ਬਹਿ ਵਖ ਬੰਦਾ ਆਪਣੇ ਟੈਮ ਤੇ ਜਾਂਦਾ ਟੈਮ ਤੇ ਆਉਂ ਰਸ ਬੈਕਅੱਪ ਦੀ ਲੋੜ ਨਹੀਂ
ਹਾਂਜੀ, ਹਾਂਜੀ, ਹਾਂਜੀ ਜੋਬ ਦਾ ਬਸ ਇਹ ਹੈ ਕਿ ਬੜਾ ਜ਼ਿਆਦਾ ਪਾਲਨ ਤੇ ਜੋੜ ਜਿਹਾ ਨਾ ਦਿਮਾਗ ਤੇ ਜਿਹੜੀਆਂ ਅਹ ਹੁੰਦੀਆਂ ਜਿਹੜੇ ਟਾਰਗੇਟ ਟੂਰਗੇਟ ਪੂਰੇ ਕਰਨੇ ਉਹਨਾਂ ਦਾ ਥੋੜ੍ਹਾ ਜਿਹਾ ਔਖਾ ਹੈ। ਜੋਬਸ ਦਾ, ਉਹਨਾ ਦਾ ਤਾਂ ਜ਼ਿਆਦਾ ਹੀ ਔ
ਹਾਂ
ਤੰਗ ਕਰਦੇ ਹੋ।
ਉਹ ਤੇ ਹੈ ਪ੍ਰਾਈਵੇਟ ਜੋਬ ਜਿੱਥੇ ਹੈਗੀ ਏ ਪ੍ਰਾਈਵੇਟ ਜੋਬ ਚ ਤੇ ਫੇਰ ਸਿਰ ਦਰਦੀ ਜ਼ਿਆਦਾ ਹੈ ਨਾਅ
ਪ੍ਰਾਈਵੇਟ ਚ ਜ਼ਿਆਦਾ ਸਰਕਾਰੀਆਂ ਚ ਤਾਂ ਬਹੁਤ ਬਹੁਤ ਹੀ ਵਧੀਆ ਨਾ ਸਰਕਾਰੀ ਨੌਕਰੀਆਂ
ਹਾਂ ਉਹ ਤੇ ਆਪਣੇ ਮੂਡ ਤੇ ਹੈਗਾ ਜਿੰਨਾ ਮਰਜ਼ੀ ਕੰਮ ਕਰੋ ਥੋੜ੍ਹਾ ਕੰਮ ਦਿਖਾ ਦੋ ਬਾਕੀ
ਟਾਈਮ ਵੀ ਉਹਨਾ ਦੇ ਪੱਕੇ ਫਿਕਸ ਹੈ। ਪੰਜ ਵਜੇ ਛੁੱਟੀ ਕਈਆਂ ਨੂੰ ਹੋ ਜਾਂਦੀ ਹੈ।
ਅ ਦਸ ਵਜੇ ਤੋਂ ਪੰਜ ਵਜੇ ਤੱਕ ਇਹ ਤੇ ਹੈਗਾ ਹੋਰ ਇਹਦੀ ਸਟੱਡੀ ਵੀ ਬਹੁਤ ਮੈਟਰ ਕਰਦੀ ਹੈ। ਗੌਰਮੈਂਟ ਤੇ
ਗਵਰਮੈਂਟ ਤੇ ਸਟੱਡੀ ਹੁਣ ਗਮੈਂਟ ਫੋਮ ਫਿਲ ਕਰਕੇ ਅੱਗੇ ਉਹ ਸੀਟਾਂ ਨਹੀ ਮਿਲਦੀਆਂ ਉਹ ਚੀਜ਼ ਵੀ ਬਹੁਤ ਔਖੇ ਹੋ ਗਈ ਨਾ
ਆਹ ਉਹਨਾਂ ਨੂੰ ਮਤਲਬ ਐਸਿਆਂ ਨੂੰ ਜ਼ਿਆਦਾ ਮਿਲਦੀ ਜੋ
ਹਾਂਜੀ, ਹਾਂਜੀ, ਹਾਂਜੀ, ਹਾਂਜੀ
ਹੁੰ, ਮਤਲਬ ਜਰਨਲ ਵਾਲੇ ਨੂੰ ਤੇ ਆਪਣਾ ਕੀ ਕਹਿੰਦੇ, ਹੰਡਰਡ ਚੋ ਅੱਸੀ ਨੰਬਰ ਲੈਣੇ ਹੁੰਦੇ ਨੇ ਬਾਕੀ ਐਸ ਸੀ ਵਾਲਿਆਂ ਨੂੰ ਤੇ ਸਤਾਈ ਅਠਾਈ ਤੇ ਮਿਲ ਜਾਂਦੀ ਹੈ।
ਮਿਲ ਜਾਂਦੀ ਆ ਉਹਨਾਂ ਨੂੰ ਜ਼ਿਆਦਾ ਅੱਗੇ ਕਰਦੇ ਆ ਨਾ ਜੋਬ ਲਈ ਏ ਜਿਹੜੀ ਮਰਜ਼ੀ ਨੌਕਰੀ ਹੋਵੇ। ਸਰਕਾਰੀ, ਉਹਨਾਂ ਨੂੰ ਜ਼ਿਆਦਾ ਪਹਿਲੇ ਸੀਟ ਮਿਲਦੀ ਏ।
ਵੱਡੇ ਡਿਪਾਰਟਮੈਂਟ ਤੇ ਸਾਰੇ ਐਸ ਸੀ ਬੈਠੇ ਨੇ। ਹੂੰ ਹਾਂਜੀ, ਹਾਂਜੀ ਤੁਸੀਂ ਲੁਧਿਆਣੇ ਫਿਰ? ਪਹਿਲੇ ਕਿੱਥੇ ਰਹਿੰਦੇ ਸੀ? ਸ਼ੁਰੂ ਸ਼ੁਰੂ ਤੋਂ ਲੁਧਿਆਣੇ ਤੋਂ ਰਹਿ ਰਹੇ ਹੋ?
ਹਾਂਜੀ, ਮੈਂ ਸ਼ੁਰੂ ਤੋਂ ਲੁਧਿਆਣੇ ਦੀ ਹਾਂ।
ਚਾਹੇ ਅੱਜ।
ਹਾਂਜੀ, ਹਾਂਜੀ ਮੇਰੇ ਪੇਕੇ ਵੀ ਇੱਥੇ ਹੀ ਮੇਰੇ ਸਹੁਰੇ ਵੀ, ਇੱਥੇ ਹੀ ਲੁਧਿਆਣੇ।
ਹੂੰ ਹਨੇਰਾ ਜਿਹਾ ਆ ਗਿਆ। ਮਤਲਬ, ਬਾਹਰ ਤੇ ਜਾਣਾ ਹੀ ਨਹੀਂ ਪਿਆ।
ਨਾ ਬਾਹਰ ਜਾਣਾ ਹੀ ਨੀ ਪਿਆ, ਵਿਆਹ ਤੋਂ ਬਾਅਦ ਹੂੰ ਹੂੰ। ਪਰ ਹਾਂ! ਜਿਹੜੀ ਮੇਰੀ ਫੈਮਿਲੀ ਏ। ਸੁਹਰਿਆਂ ਦੀ ਏ ਨਾ, ਇਹ ਹਰਿਆਣੇ ਦੀ ਹੈ। ਇਹ ਹਰਿਆਣੇ ਤੋਂ ਬਿਲੋਂਗ ਕਰਦੇ ਆ।
ਹਰਿਆਣਾ ਕਿੱਧਰ?
ਇਹ ਕਰਨਾਲ, ਹਰਿਆਣਾ ਪਤਾ ਨੀ ਕਿਹੜੀ ਸਾਈਡ ਜਗਾਦਰੀ ਸ਼ਾਇਦ।
ਜਗਾਦਰੀ ਅੱਛਾ! ਜਗਾਦਰੀ ਤੇ ਮੈਂ ਰਹਿੰਨਾ।
ਅੱਛਾ! ਤੁਸੀਂ ਉੱਥੇ ਹੀ ਰਹਨੇ ਹੋ, ਬਸ- ਬਸ ਫੇਰ ਐਹ ਉੱਧਰ ਦੇ ਹੀ ਐ।
ਲੁਧਿਆਣੇ ਮੈਂ ਆਇਆ ਵਾ ਦੋ।
ਅੱਛਾ! ਲੁਧਿਆਣੇ ਤੁਹਾਡਾ ਕੋਈ ਰਿਸ਼ਤੇਦਾਰ ਤਾਂ ਰਹਿੰਦਾ ਹੀ ਹੋਣਾ?
ਨਹੀਂ, ਨਹੀ ਲੁਧਿਆਣਾ ਰਿਸ਼ਤੇਦਾਰ ਨੀ ਰਹਿੰਦੇ, ਵੈਸੇ ਮੈ ਆਉਨਾ ਨਾਨਕ ਸਰ ਗੁਰਦੁਆਰਾ ਹੈਗਾ ਨਾ।
ਨਾਨਕਸਰ ਗੁਰਦੁਆਰਾ, ਅੱਛਾ! ਉਹ ਫਿਰੋਜ਼ਪੁਰ ਰੋਡ ਤੇ?
ਹਾਂਜੀ! ਹਾਂਜੀ! ਉੱਥੇ।
ਠੀਕ! ਠੀਕ ਏ। ਠੀਕ ਏ।
ਹੂੰ!
ਤੇ ਤੁਹਾਡੀ ਮੈਰਿਜ ਹੋਈ ਹੋਈ ਐ।
ਹਜੇ ਨੀ ਆਜੇ ਤੇ ਮਤਲਬ ਏਜ ਹੀ ਬਹੁਤ ਘੱਟ।
ਅੱਛਾ! ਠੀਕ ਹੈ, ਠੀਕ ਹੈ, ਠੀਕ ਹੈ ਓਕੇ। ਅੱਛਾ ਫਿਰ ਤੁਸੀਂ ਆਪਣੇ ਪਾਪਾ ਦੇ ਨਾਲ ਕਿੱਦਾਂ ਬਿਜਨਸ ਕਰ ਰਹੇ ਹੋ?
ਨਹੀ ਮੇਰਾ ਵੱਡਾ ਬਰਦਰ ਏ ਉਹਦੇ ਨਾਲ ਈ। ਬਰਾਸਕੋ ਉੱਪਰ।
ਹ ਹਾਂਜੀ?
ਬਰਾਸਕੋਪਰ ਦਾ ਅ ਮਤਲਬ ਓ ਬਰਤਨ ਬਣਦੇ ਆਨਾ।
ਅੱਛਾ! ਇਹ ਕੀ ਚੀਜ਼ ਹੁੰਦੀ ਏ?
ਮਤਲਬ, ਜਿਵੇਂ ਡੇਲੀ ਯੂਜਡ ਵਾਸਤੇ ਘਰ ਯੂਜ ਹੁੰਦੇ ਨੇ ਉਹ ਬਰਤਨ ਸਿਗੇ। ਉਹ ਹੁੰਦੀ ਹੈ। ਇੱਕ ਕੜਾਹੀ ਵੀ ਹੁੰਦੇ ਏ, ਤੇ ਇੱਕ ਪਰਾਤ ਕੜਾਹੀਆ ਵੀ ਬਣਦੀ ਏ। ਮਤਲਬ ਫੈਮ ਅਰਬ - ਅਰਬ ਫੈਮਲੀ ਚ ਹੁੰਦੀ ਏ। ਭਾਂਡੇ?
ਜੀ ਹਾਂ ਜੀ।
ਜਿਵੇਂ ਉਹ ਬਣਦੇ ਨੇ, ਇੱਕ ਚਾਹ ਦੇ ਸਾਸ ਪੈਨ ਹੋ ਗਏ ਪਰਾਤਾ ਹੋਗੀਆਂ।
ਅੱਛਾ! ਠੀਕ ਏ। ਐਹੇ ਭਾਂਡੇ ਬਣਦੇ ਹੈ, ਤੁਹਾਡੇ। ਫੈਕਟਰੀ ਚ, ਠੀਕ ਹੈ ਜੀ।
ਹਾਂਜੀ! ਹਾਂਜੀ!
ਤੇ ਤੁਸੀਂ ਪੜ੍ਹੇ ਕਿੱਥੇੋ ਤੱਕ ਹੋਏ?
ਮੈਂ! ਮੈਂ ਤੇ ਅਜੇ ਕੀ ਕਹਿੰਦੇ ਆ ਸੈਕਿੰਡ ਈਅਰ ਚੱਲ ਰਿਹਾ ਮੇਰਾ।
ਸੈਕਿੰਡ, ਅੱਛਾ ਜੀ! ਠੀਕ ਏ।
ਹਾਂਜੀ! ਮੇਰੇ ਕੋਲ ਉਹ ਹੈਗੀ ਏ ਗੀ ਕਹਿੰਦੇ ਆ ਬਿਕੋਮ ਹੈਗੀ।
ਬਿਕਾਮ! ਔਹ
ਹਾਂਜੀ!
ਸਹੀ ਹੈ। ਬੀਕੌਮ ਵੀ ਜੇ ਅੱਗੇ ਸਕੋਪ ਫੜਿਆ ਜਾਵੇ ਤਾਂ, ਸਹੀ ਹੈ ਬੀਕੋਮ, ਐਮਕੌਮ
ਹਾਂਜੀ! ਨਹੀਂ ਉਹ ਤੇ ਮੈਂ ਵੈਸੇ ਹੀ ਕੁਝ ਨੀ ਕਰਨਾ ਡਿਗਰੀ ਲੈਣ ਵਾਸਤੇ। ਆਪ ਕੇ ਆਗੇ ਕੋਈ ਜੋ ਜੋਂ ਜੋਬ ਹਾਂਜੀ! ਜੋਬ ਕਰਨ ਦਾ ਤਾਂ ਕੋਈ ਹੈ ਨੀ
ਨਹੀਂ ਆਪਣਾ ਬਿਜਨਸ ਜੀਦਾ ਹੈ, ਤਾਂ ਉਹਨੂੰ ਤਾਂ ਜੋਬ ਕਰਨ ਦਾ ਹੈ ਹੀ ਨੀ ਨਾ ਫਾਇਦਾ। ਆਪਣੇ ਬਿਜਨਸ ਨੂੰ ਹੀ ਅੱਗੇ ਵਧਾਓ। ਹਾਂਜੀ!
ਹੂੰ! ਇੱਕ ਬ੍ਰਦਰ ਮੇਰਾ ਫੋਧਰਨ ਰਹਿੰਦਾ ਹੈ।
ਅੱਛਾ ਜੀ! ਹੂੰ! ਬਸ ਫਿਰ ਆਪਣੇ ਬਿਜਨਸ ਤੇ ਬ ਹ ਕੰਮ ਸਹੀ ਆ।
ਹਾਂਜੀ! ਹਾਂਜੀ! ਤੁਹਾਡੇ ਉੱਧਰ ਹੀ ਮਤਲਬ ਬਹੁਤ ਇੰਡਸਟਰੀ ਹੈ। ਲੁਧਿਆਣੇ ਚ,
ਬਹੁਤ ਜ਼ਿਆਦਾ ਇੰਡਸਟਰੀਆਂ ਏ। ਇੱਥੇ ਫੋਕਲ ਪੁਆਇੰਟ ਵੀ ਕੱਪੜੇ ਦੀ ਲੈ ਲੋ, ਤੁਸੀਂ ਕਿਸੇ ਚੀਜ਼ ਦੀ ਲੈ ਲੋ, ਕੋਈ ਧਾਗੇ ਦੀ ਮਿੱਲ ਆ ਕੋਈ, ਕਿਸੇ ਚੀਜ਼ ਦੀ ਏ। ਲੁਧਿਆਣੇ, ਲੁਧਿਆਣੇ ਤਾਂ ਬੋਤ ਜ਼ਆਦਾ ਹੈ ਕੱਪੜਿਆਂ ਦੀ ਤਾਂ ਬੌਤ ਈ ਐ।
ਮੇਰਾ ਏਕ ਯਾਰ ਹੈਗਾ ਓਹ ਕਰਤਾ ਐ ਮਤਲਬ ਏਰ ਸ਼ੋਪ ਓਹਦੀ ਕੱਪੜੇ ਦੀ। ਓਰੇ ਨਾਲ ਅਉਂਦਾ ਰਹਿੰਨਾ ਮੈਂ ਲੁਧਿਆਣੇ।
ਤੇ ਜੇਹੜੀ ਜਿਹੜੀ ਅ ਕੰਮ ਕੰਨੀ ਚ ਮੈਂ ਕੰਮ ਕੀਤਾ ਓਨਾਂ ਦਾ ਕੰਮ ਪਤਾ ਕੀ ਸੀ ਮੈਂ ਤਾਂ ਓਨਾਂ ਦੇ ਹੈਡ ਔਫਿਸ ਚ ਕਾਰਪੋਰੇਟ ਔਫਿਸ ਚ ਸੀ। ਓਨਾਂ ਦਾ ਕੰਮ ਸੀਗਾ ਜਿਹੜਾ ਆ ਨਟ ਬੋਲਡ ਨੀ ਹੁੰਦੇ। ਟਰੇਨਾਂ ਦੇ ਬੱਸਾਂ ਚ। ਜੇਹੜੇ ਵੱਡੇ ਵੱਡੇ ਨਟ ਬੋਲਡ ਲਗਦੇ ਔ ਬਣਾਉਂਦੇ ਆ ਓਹ। ਓ ਫੈਕਟਰੀ ਦੁਰਾਹੇ ਵੀ ਔਨਾਂ ਦੀ ਕਾਫੀ ਜਗ੍ਹਾ ਕੰਮ ਓਹਨਾਂ ਦਾ ਬਾਹਰ ਵੀ ਹੈਗਾ ਇੰਗਲੈਂਡ। ਵਗੈਰਾ ਸਾਰੀ ਜਗ੍ਹਾ। ਲਿਮਟਿਡ ਫਰਮ ਸੀਗੀ ਓ। ਜਿਹੜੀ ਮੈਂ ਜਿਹਦੇ ਚ ਸੈ ਸੈਲਰੀ ਮੇਰੀ ਤਾਂ ਦੇਖੋ ਚੌਵੀ ਪੱਚੀ ਸੀਗੀ ਓਸ ਟਾਈਮ ਤੇ। ਦੋ ਸਾਲ ਹੋ ਗਏ ਮੈਨੂੰ ਛੱਡੇ, ਹਾਂ! ਹੁਣ ਉਹ ਐਡਮਿਨ ਸੀ ਮੇਰੇ, ਕੁਲ ਉਹਨੂੰ ਕਹਿੰਦੇ ਸੀ ਕਿ ਪ੍ਰਮੋਸ਼ਨ ਕਰ ਦਿੰਨੇ ਆ ਇੱਕ ਵਾਰ ਹੋ ਚੁੱਕੀ ਸੀ ਪ੍ਰਮੋਸ਼ਨ ਇ ਕ ਵਾਰ ਹੋਰ ਦੇ ਰਹੇ ਸੀ। ਫਿਰ ਮੇਰਾ ਵਿਆਹ ਸੀ ਫਿਰ ਮੈਂ ਛੱਡ ਤ ਜੋਬ ਵਿਆਹ ਤੋਂ ਬਾਅਦ ਕਿੱਥੋਂ ਹੋਣੀ ਸੀ।
ਆਂ ਦੁਬਾਰਾ ਅਪਲਾਈ ਕਰਲ ਲਓ ਤੇ ਮਤਲਬ ਇੱਕ ਸਾਲ ਰੋਕ ਕੇ,
ਹੁਣ ਮੇਰਾ ਬੇਬੀ ਬਹੁਤ ਛੋਟਾ ਐ ਹਾਲੇ ਮੈਂ ਜਾ ਨੀ ਸਕਦੀ। ਹਾਂਜੀ ਹੁਣ ਤਾਂਹੀ ਮੈਂ ਘਰ ਹੀ ਕੋਈ ਕੰਮ ਦੇਖ ਰਹੇ ਸੀ ਹਾਲੇ। ਹਾਲੇ ਤੱਕ ਤਾਂ ਕੋਈ ਮਿਲਿਆ ਨਈ।
ਵਰਕ ਵੋਮ ਵਰਕ ਹੌਮ ਤੇ ਜਿਆਦਾਤਰ ਮਿਲਦਾ ਈ
ਮਿਲਦਾ ਹੀ ਨਈ ਬੌਤ ਟਰਾਈ ਕੀਤ ਤਾਂ ਮੈਂ ਬੋਤ ਘੱਟ ਹੈ ਇੱਥੇ ਕੋਈ ਫੇਰ ਸਾਰੇ ਕਹਿੰਦੇ ਆਪਣਾ ਹੀ ਕੰਮ ਕੋਈ ਕਰਲੋ ਛੋਟਾ ਮੋਟਾ ਕਰਲੋ ਚਾਹੇ।
ਹਾਂ ਜੋ ਕੰਮ ਦੀ ਨੋਲੇਜ ਔ ਕਰ ਲੋ ਹੋਰ ਕੀ।
ਹਾਂ ਜੋ। ਕੰਮ ਦੀ ਨੌਲੇਜ ਸਹੀ ਗੱਲ।
ਔ ਅੱਜ ਕੱਲ੍ਹ ਤੋਂ ਔ ਮਿਲ ਜਾਂਦੈ ਨਾ, ਵਰਕ ਲੋਨ ਵੀ ਮਿਲ ਜਾਂਦਾ ਐ। ਦੋ ਤਿੰਨ ਲੱਖ ਦਾ ਵਰਕ ਲੋਨ ਮਿਲ ਜਾਂਦਾ ਐ।
ਹਾਂਜੀ ਵਰਕ ਲੋਨ ਅੱਛਾ ਜੀ।
ਕੋਈ ਕੋਈ ਬੈਂਕ ਤੋਂ ਅਪਲਾਈ ਕਰ ਲਓ ਤੁਸੀ ਵਰਕ ਲੋਨ ਔਰ ਤੇ ਤੁਹਾਡੇ ਮਤਲਬ ਵਰਕ ਦਾ ਬੇਸਿਕ ਦਿਖਾਉਣਾ ਹੈਗਾ ਕੀ ਵਰਕ ਹੈਗਾ ਐ।
ਹਾਂ ਹਾਂ ਕੀ ਵਰਕ ਹੈ ਓਹ ਮਿਲਦਾ ਹੈ ਹਾਂਜੀ।
ਕੋਈ ਤੁਹਾਡੇ ਵਰਕ ਦੀ ਫੋਟੋਆਂ ਲੈ ਜਾਣਗੇ ਕੀ ਤੁਸੀ ਬੇਸਿਕ ਦੋਬਾਰਾ ਕਰ ਲਓ ਤੇ ਲੋਨ ਮਿਲ ਜਾਂਦਾ ਦੋ ਤਿਨ ਲੱਖ ਦਾ। ਬਿਨਾਂ ਡੋਕੂਮੈਂਟ ਤੋਂ ਕੋਈ ਵੀ ਬੈਂਕ ਤੋਂ ਅਪਲਾਈ ਅਰਨ ਪੈਸੇ ਗੌਰਮੈਂਟ ਤੋਂ ਕਰਵਾਣਾ ਜ਼ਆਦਾ ਬੈਨੀਫਿਟ ਏ।
ਗੋਰਮੈਂਟ ਤੋਂ ਜ਼ਆਦਾ ਬੈਨੀਫਿਟ ਤਾਂ ਐ ਕਿ ਔਨਾ ਦੇ ਇੰਟਰਸਟ ਬੋਤ ਘੱਟ ਐ। ਪ੍ਰਾਈਵੇਟ ਵਾਲਿਆਂ ਦੇ ਇੰਸ ਇੰਟਰਸਟ ਬੋਤ ਜਿਆਦਾ ਐ।
ਕਿਉਂਕਿ ਗੌਰਮਿੰਟ ਵਿੱਚ ਮਾਫ ਵੀ ਹੋ ਜਾਂਦੈ ਨਾ ਵੀ ਪੱਚੀ ਪਰਸੈਂਟ ਤਾਂ ਸ਼ੋ ਔ ਵੀ ਕਰ ਦਿੰਦੇ ਨੇ ਔਫ ਕਰ ਦੇਂਦ
ਹਾਂ, ਹਾਂ, ਹਾਂ, ਹਾਂ।
ਕਿਉਂਕਿ ਸਾਡਾ ਵੀ ਚੱਲਦਾ ਪਿਐ ਨਾ ਹੁਨ ਲਿਮਿਟ ਚੱਲਦੀ ਪੀ ਐ ਸਾਡੀ ਵੀ।
ਹਾਂਜੀ, ਹਾਂਜੀ, ਹਾਂਜੀ ਦੇਖੋ ਜਿਨਾਂ ਦੇ ਬਿਜਨਸ ਐ ਨਾ ਔਨਾਂ ਨੂੰ ਤਾਂ ਚਾਹੀਦਾ ਈ ਏ ਨਾਲ-ਨਾਲ। ਪੈਸਾ ਔਨਾ ਦੇ ਤਾਂ ਲੋਨ ਚੱਲਦੇ ਈ ਰੈਂਦੇ ਐ।
ਅਗਰ ਮਤਲਬ ਬਿਜਨਸ ਵਿੱਚ ਅਗਰ ਬੰਦਾ ਲਿਮਿਟ ਨਈ ਬਣਵਾਏਗਾ ਗੋਰਮੈਂਟ ਐਕਸ਼ਨ ਲੈ ਲੈਂਦੇ ਨਾ ਫੇਰ।
ਹਾਂ, ਹਾਂ-ਹਾਂ-ਹਾਂ-ਹਾਂ।
ਕਿ ਇੰਨਾ ਏ ਇੱਥੇ ਇੰਨਾ ਤਾਡੇ ਕੋਲ ਪ੍ਰੋਡਕਟ ਕਿੱਥੋਂ ਆਏ ਏਨੇ।
ਕਿੰਨੇ ਆਏ ਹਾਂ ਐ ਪੈਸੇ ਕਿੱਥੋਂ ਆ ਰੇ ਆ ਔਨਾਂ ਨੂੰ ਸਾਰਾ ਕੁੱਛ ਸ਼ੋ ਕਰਨਾ ਪੈਂਦੈ। ਬਿਜਨਸ ਵਾਲਿਆਂ ਨੂੰ ਸਾਰਾ ਕੁਛ ਸ਼ੋ ਕਰਨਾ ਪੈਂਦੈ ਔਨਾ ਨੂੰ।
ਹਾਂਜੀ ਔਰੇ ਵਾਸਤੇ ਮਤਲਬ ਸੇਕਿੰਗ ਵੀ ਵਖਾਣੀ ਪੈਂਦੀ ਏ, ਇੱਕ ਕਰੋੜ ਦੀ ਮਤਲਬ ਸਾਨੂੰ ਸੇਕਿੰਗ ਵਖਾਣੀ ਪੈਂਦੀ ਏ ਸਾਲ ਦੀ।
ਅੱਛਾ ਜੀ, ਠੀਕ ਐ। ਹਾਂ।
ਲੇਕਿਨ ਏ ਵਿਖਾਵਾਂਗੇ ਤੇ ਮਤਲਬ ਅਗੂ ਆਪਾਂ ਲੋਨ ਵੀ ਨੀ ਲੈ ਸਕਦੇ ਫਿਰ ਗੌਰਮਿੰਟ
ਫੇਰ ਔ, ਹਾਂ ਕਰ ਦਿੰਦੇ ਏ ਨਾ ਫੇਰ ਔਨਾਂ ਨੂੰ ਏ ਹੁੰਦੈ ਕਿ ਏ ਤਾਂ ਕੰਮ ਤਾਂ ਦਖਾ ਨੀ ਰਏ ਕੁਛ
ਹਾਂਜੀ-ਹਾਂਜ ਫਿਰ ਉਹ ਬੰਦਾ ਦੋ ਨੰਬਰ 'ਚ ਆ ਜਾਂਦੈ ਨਾ ਮਤਲਬ ਅੱਜ ਕੱਲ ਤੇ ਸਾਰਾ ਅੱਜ ਕੱਲ੍ਹ ਦਾ ਹਰ ਕੰਮ ਇੱਕ ਨੰਬਰ 'ਚ ਕਰਨ ਆਸਤੇ ਜੀ ਐਸ ਟੀ ਨੰਬਰ ਹੋਣਾ ਚਾਈਦੈ ਪੈਲੇ
ਜੀ ਨੰਬਰ ਹਾਂਜੀ, ਅੱਜ ਕਲ ਤਾਂ ਸਾਰਾ ਕੰਮ ਪੱਕਾ ਚਾਹੀਦੈ।
ਹਾਂਜੀ ਮਤਲਬ ਜਿਵੇਂ ਕੋਈ ਪਰਚੇਸ ਕਰਨੈ ਪ੍ਰੋਡਕਟ ਔਰੇ ਆਸਤੇ ਵੀ ਟੈਕਸ ਦੇਣਾ ਪੈਂਦੈ ਅਗੇ ਔ ਅਗਰ ਆਪਾਂ ਪ ਪਬਲਿਕ 'ਚ ਆਪਣਾ ਪ੍ਰੋਡਕਟ ਵੇਚਾਂ, ਪਬਲਿਕ ਤੇ ਦੇਂਦੀ ਨੀ ਟੈਕਸ। ਤੇ ਮਤਲਬ ਕਿ ਗੌਰਮਿੰਟ ਤੇ ਫੇਰ ਗੌਰਮ ਅਗਰ ਆਪਾਂ ਲਾ ਕੇ ਭੇਜਾਂਗੇ ਤੇ ਫੇਰ ਗੌਰਮੇਂਟ ਦੇ ਵੈਲਯੁ ਕਰਕੇ ਔਨਾਂ ਨੂੰ ਦੇਣਾ ਪਏਗਾ ਟੈਕਸ। ਅਗਰ ਨਈ ਦੇਣਗੇ ਤੇ ਫੇਰ ਵੈਲਯੁ ਰਿੰਗ ਰਹਿੰਦੇ ਨਾ ਪ੍ਰੋਡਕਟ ਦੀ। ਅਗਰ ਅਸੀ ਕੋਈ ਚੀਜ਼ ਵੇਚਾਂਗੇ, ਹੂੰ
ਚਲੋ, ਠੀਕ ਐ ਮੈਂ ਫੇਰ ਕਰੂੰਗੀ ਫੋਨ ਤਾਨੂੰ। ਠੀਕ ਐ ਜੀ। ਔਕੇ ਜੀ। ਠੀਕ ਐ ਜੀ।